ਤੁਸੀ ਸੁਣਾਓ
ਬਸ ਅਸੀਂ ਵੀ ਵਧੀਆ
ਹੋਰ ਕਿਵੇਂ ਕਰ ਲਿਆ ਅੱਜ ਫੋਨ ਕਿਵੇਂ ਕਰ ਲਿਆ
ਬਸ ਜੀ ਤੁਸੀਂ ਨੀ ਕਰਦੇ ਅਸੀਂ ਨਈ ਏ ਨਾ, ਹਾਂ ਹਾਂ ਹੋਰ ਮੈਂ ਮੈਂ ਕਿਹਾ ਤੁਹਾਨੂੰ ਚਲੋ ਘੁੰਮਾ ਲਿਆਈਏ ਘੁੰਮਾ ਘੁੰਮਨ ਦੀ ਪਲੈਨਿੰਗ ਬਨਦੀ ਪਈ ਏ ਸਾਡੀ, ਹਾਂ ਤੇ ਮੈਂ ਕਿਹਾ ਫੋਨ ਕਰਕੇ ਪੁੱਛ ਰਹੀ ਆ ਤੇ ਤੁਸੀਂ ਇੱਕ ਦਿਨ ਦਾ ਟੈਮ ਕੱਢ ਸਕੋ ਤੇ ਛੋਟਾ ਜਿਹਾ ਟ੍ਰਿਪ ਬਨਾਇਆ ਤੇ ਵੇ, ਹਾਂ।
ਨਾ ਹਜੇ ਤੇ ਗਏ ਨੀ ਕਿੱਥੇ ਵੀ ਨੀ ਗਏ ਗਰਮੀ ਕਰਕੇ ਨਿਕਲੇ ਨੀ ਜਾ ਰਿਹਾ ਬਾਹਰ
ਹਾਂ ਗਰਮੀ ਤੇ ਹੈਗੀ ਏ ਉਹ ਤੇ ਹੈਈ ਏ, ਫੇਰ ਨਾ ਮੇਰੀ ਫਰੈਂਡਸ ਹੈਗੀਆਂ ਨੇ ਚਾਰ ਪੰਜ, ਉਹ ਮਗਰ ਪਈ ਦੀਆਂ ਕਿੰਨੇ ਦਿਨ ਦੀ ਆ ਨੇ ਚੱਲੋ ਕੱਠੇ ਵੀ ਬੈਨੇ ਆਂਨੇ ਆ ਮਿਲਨੇ ਆ ਇੱਕ ਦਿਨ ਵਾਸ ਮਿਲਨੇ ਆ ਨਾਲੇ ਬਾਹਰ ਘੁੰਮ ਆਵਾਂਗੇ ਤੇ ਨਾਲ ਗੱਲਾਂ ਬਾਤਾਂ ਹੋ ਜਾਣ ਗੀਆਂ ਮੈਂ ਕਿਹਾ ਚਲ ਮੈਂ ਇੱਕ ਦੋ ਬੰਦਿਆਂ ਨੂੰ ਫਿਰ ਨਾ ਅਸੀਂ ਚਾਰ ਪੰਜ ਹੋਣ ਤੇ ਫੇਰ ਮੈਂ ਕਹਿੰਨੀ ਆ ਵੀ ਥੋੜੇ ਬੰਦੇ ਹੋਰ ਹੋ ਜਾਂਨੇ
ਹਾਂ ਮਜ਼ਾ ਆਂਦਾ ਫੇਰ ਹਾਂ ਹਾਂ ਹਾਂ ਚਲੋ ਹੋਰ ਕੀ ਬਨਾਓ ਪ੍ਰੋਗਰਾਮ,
ਹੋਰ ਵੀ ਦੋ ਚਾਰ ਬੰਦਿਆਂ ਨੂੰ ਮੈਂ ਕੀਤੇ ਫੋਨ ਉਹਨਾਂ ਨੇ ਵੀ ਹਾਮੀ ਭਰ ਦਿੱਤੀ ਏ,
ਅੱਛਾ,
ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਫੋਨ ਕਰਕੇ ਕੇ ਪੁੱਛਾਂ ਏਥੇ ਨਾ ਸਾਡੇ ਇੱਕ ਹਰਬਲ ਪਾਰਕ, ਹੈਗਾ ਵੇ
ਅੱਛਾ ਅੱਛਾ ਹਰਵਲ ਪਾਰਕ
ਹਰਬਲ ਪਾਰਕ ਹੈਗਾ ਵੇ ਉੱਥੇ ਮਤਲਬ ਪੌਦੇ ਪੂਦੇ ਵੀ ਹੈਗੇ ਨੇ ਜਿਵੇਂ ਨਰਸਰੀ ਬਣੀ ਆ
ਹਾਂ ਹਾਂ ਅੱਛਾ
ਲੇਕ ਬਣੀ ਦੀ ਏ ਓਥੇ ਲੇਕ ਹੈਗੀ ਏ ਸਾਈਡ ਚ ਮਤਲਬ ਕੈਂਟੀਨ ਵਗੈਰਾ ਬਣੀ ਦੀ ਏ ਪਰ ਸ਼ਾਮ ਦੇ ਟਾਈਮ ਨਾ ਉੱਥੇ ਬੜੇ ਲੋਕ ਜਾਂਦੇ ਨੇ ਉੱਥੇ ਪੌਦੇ ਵੀ ਮਤਲਬ ਸੇਵ ਨੀ ਕਰਦੇ ਪੌਦੇ ਵੀ ਸੇਵ ਕਰਦੇ ਨੇ ਜਿ ਹੈ ਤਾਨੂੰ ਇੰਟਰਸਟ ਗਾਰਡਨਿੰਗ ਦਾ ਕਰਦੇ ੳ ਤੁਸੀਂ? ਲਗਾਏ ਦੇ ਨੇ ਘਰ ਪੇੜ ਪੌਦੇ? ਹਾਂ
ਸਾਡੀ ਸਾਸੂ ਮਾਂ ਲਗਾ ਕੇ ਰੱਖਦੀ ਨ ਪੇ
ਅੱਛਾ ਓਨਾਂ ਨੂੰ ਸ਼ੌਕ
ਹਂ ਹਾਂ, ਹਾਂ ਸ਼ੋਕ ਏ, ਕੱਠੇ ਕਰਦੇ ਰੈਂਦੇ ਨੇ ਪੋਦੇ।
ਹਾਂ, ਤੇ ਸਾਡੇ ਤੇ ਏਥੇ ਮਿਲਦੇ ਨੇ ਨੂੰ ਜਗ੍ਹਾ ਤੇ ਮਾਰਕੀਟ ਜਾਓ ਨਜ਼ਰ ਆ ਜਾਂਦੇ ਨੇ ਮਿਲਦੇ ਨੇ। ਸਾਡੇ ਤੇ ਏਥੇ ਸਾਨੂੰ ਕਿਦਰੇ ਨਜਰ ਤਿਨ ਈ ਆ।
ਸਾਡੇ ਤੇ ਘਰ ਦੇ ਬਾਰ ਨਰਸਰੀਆਂ ਨੇ ਥੋੜੀ-ਥੋੜੀ ਦੂਰ ਤੇ ਜਾ ਕੇ, ਹਾਂ ਬੜੇ ਬੜੇ ਪੌਦੇ ਵਿਕਦੇ ਨੇ ਏਥੇ।
ਅੱਛਾ, ਇਨਸਾਨ ਮੈਂ ਤੇ ਹੁਣ ਪਿੱਛੇ ਗਈ ਅਸੀ ਆਪਣੇ ਮੰਮੀ ਨੂੰ ਮਿਲਣ ਗਏ ਸੀ ਡੈਡੀ ਜੀ ਮੇਰੇ ਦੀ ਤਬੀਅਤ ਠੀਕ ਨਹੀਂ ਸੀ। ਤੇ ਮੈਂ ਦੂਸਰੇ ਸ਼ਹਿਰ ਗਏ ਆ ਤੇ ਮੈਨੂੰ ਤੇ ਉੱਥੇ ਨਜ਼ਰ ਆਏ ਨੇ ਤੇ ਮੈਂ ਤੇ ਉੱਥੇ ਹੀ ਖਰੀਦ ਦਿੱਤੇ। ਮੈਂ ਕਿਹਾ ਮੈਨੂੰ ਆਪਣੇ ਸ਼ਹਿਰ ਚ ਮਿਲਦੇ ਨੀ ਹੈ, ਮੈਂ ਤੇ ਚਾਰ ਪੰਜ
ਹਾਂ ਵਧੀਆ ਕੀਤਾ ਹੋਰ ਕੀ।
ਮੈਨੂੰ ਵੀ ਬੜਾ ਸ਼ੌਕ ਏ ਘਰ ਚ ਪੇੜ ਪੌਦੇ ਹੋਣ। ਹਰਿਆਲੀ ਵੀ ਅੱਛਾ ਲੱਗਦਾ ਹੈਗਾ ਹਾਂ, ਹਾਂ ਤੇ ਹਰਬਲ ਪਾਰਕ ਬਣਿਆ ਹੈ। ਬੜਾ ਅੱਛੀ ਏ ਬੜੀ ਪਬਲਿਕ ਆਉਂਦੀ ਉਹ ਤੇ ਮੈਂ ਕਿਹਾ ਚਲੋ ਮੈਂ ਜਿਆਦਾ ਲੰਬਾਂ ਟ੍ਰਿਪ ਨੀ ਬਣਾਇਆ ਕਿਉਂਕਿ ਇੰਨਾ ਟਾਈਮ ਕਿਸੇ ਕੋਲੋਂ ਹੁਣ ਨਿਕਲਦਾ ਨੀ ਹੈ। ਦੋ ਤਿੰਨ ਦਿਨ ਵਾਸਤੇ ਕੋਈ ਜਾ ਨੀ ਪਾਦਾ, ਮੈਂ ਕਿਹਾ ਸਵੇਰੇ ਜਾਵਾਂਗੇ ਤੇ ਚਲੋ ਸ਼ਾਮ ਤੱਕ ਘਰ ਵਾਪਸ ਆ ਜਾਵਾਗੇ।
ਬਸ ਸਹੀ ਹੋਰ।
ਹਾਂ ਤੇ ਤੁਸੀਂ ਫੇਰ ਤੁਹਾਡੀ ਮੈਂ ਤਿਆਰੀ ਸਮਝ ਲਵਾਂਗੀ।
ਹਾਂ-ਹਾਂ ਤਿਆਰੀ ਸਮਝੋ ਬਿਲਕੁਲ ਪੱਕਾ, ਜਾਵਾਂਗੇ
ਕੋ ਦਿਨ ਡਿਸਾਈਡ ਕਰ ਲੋ ਤੁਸੀਂ ਦੱਸ ਦੋ ਕਿਹੜਾ ਦਿਨ ਤੁਹਾਨੂੰ ਕੰਫਰਟ
ਉਹ ਤੇ ਤੁਸੀਂ ਦੇਖਲੋ ਸਾਰਿਆਂ ਦਾ ਡਿਸ ਸਾਈਡ ਕਰ ਲਓ ਜਿੰਨੇ ਮਤਲਬ ਸਭ ਇੱਕ ਦਿਨ ਪੱਕਾ ਕਰ ਲੈਣ, ਤੇ ਸਾਰੇ ਫਿਰ ਇੱਕੋ ਹੀ ਦਿਨ ਚੱਲਦੇ ਆ।
ਹਾਂ, ਤੁਹਾਨੂੰ ਇਹ ਤੇ ਨੀ ਹੈ ਨਾ ਵੀ ਕੋਈ ਤੁਹਾਡਾ ਵੀ ਕੋਈ ਜ਼ਰੂਰੀ
ਨਹੀਂ, ਨਹੀਂ, ਨਹੀਂ ਬੱਚਿਆਂ ਦੀ ਛੁੱਟੀਆਂ ਨੇ ਹੁਣ ਇਸ ਟਾਈਮ ਜਾ ਸਕਦੇ ਹੇ
ਹਾਂ, ਤਾਂ ਹੀ ਮੈਂ ਵੀ ਹਾਮੀ ਭਰ ਦਿੱਤੀ ਸੀ ਮੈਂ ਕਿਹਾ ਚੱਲ ਛੁੱਟੀਆਂ ਨੇ ਅਸੀਂ ਵੀ ਥੋੜੀ ਦੇਰ, ਅਸੀਂ ਵੀ ਰਿਲੈਕਸ ਕਰਕੇ ਆਈਏ
ਹਾਂ ਹੋਰ ਕੀ ਰਿਲੈਕਸ ਹੋ ਜਾਏਗਾ ਦਿਮਾਗ, ਮਾਇੰਡ ਪਰੇਸ਼ਾਨ ਹੋ ਜਾਂਦਾ ਕੰਮ ਕਰ ਕਰਕੇ ਕਰਦੀ
ਤੇ ਮੈਂ, ਮੈਂ ਸੋਚ ਰਹੀ ਸੀ ਕਿ ਨਾ ਅਸੀਂ ਸਾਰੇ ਨਾ ਕੋਈ ਨਾ ਕੋਈ ਡਿਸ਼ ਘਰੋ, ਇੱਕ-ਇੱਕ ਬਣਾ ਕੇ ਲੈ ਜਾਈ ਫਿਰ ਉੱਥੇ, ਫਿਰ ਉੱਥੇ ਪਿਕਨਿਕ ਵਾਕਨ ਮਜ਼ਾ ਆ ਜਾਏਗਾ ਆਪਣੇ ਘਰ ਸਭ ਦਾ ਟੇਸਟ ਕਰਾਂਗੇ ਵੀ ਕੌਣ ਕਿਹੜੀ ਕਿ ਚੀਜ਼ ਕਿਹੜੀ ਵਧ
ਸਭ ਆਪਣੀ ਆਪਣੀ ਫੇਵਰੇਟ ਡਿਸ਼ ਲੈ ਜਾਣ ਬਣਾ ਕੇ
ਤੇ ਇਹ ਸਰਪ੍ਰਾਈਜ਼ ਰੱਖਣੇ ਆ ਨਾ ਅਸੀਂ ਆਪਣੀ ਮਰਜ਼ੀ ਨਾਲ ਜਿਹੜੀ ਜਿਹਦੇ ਚ ਤੁਸੀਂ ਬੈਸਟ ਹੈਗੇ ਹੋ ਉਹ ਵਾਲੀ ਡਿਸ਼ ਬਣਾ ਕੇ ਲੈ ਆਇਆ ਜੇ ਜੈਏ ਦੇਖੋ ਟੋਟਲ ਅਸੀਂ ਹੋ ਗਏ ਹਾਂ ਸ ਛੇ ਹਾਂ, ਸੱਤ ਸੱਤ ਬੰਦੇ ਹੋ ਗਏ ਆ ਸੱਤ ਜਨ ਲੇਡੀਜ਼ ਹੋ ਗਏ
ਅੱਛਾ, ਸੱਤ ਆ ਠੀਕ ਏ
ਤੇ ਸੱਤ ਦੇ ਹਿਸਾਬ ਨਾਲ ਤੁ ਆਪਣੀ ਕੋਈ ਫੇਵਰੇਟ ਡਿਸ਼ ਜਿਹੜੀ ਤੁਹਾਨੂੰ ਪਸੰਦ ਹੈ ਜਾਂ ਅੱਛੀ ਤਰ੍ਹਾਂ ਬਣਾਣੀ ਆਦੀ ਉਹ ਲੈ ਕੇ ਆਇਆ ਜਹਾ ਮੈਂ ਸਭ ਨੂੰ ਕਹਿ ਦਿੱਤਾ ਉਹ ਸਭ ਆਪਣੀ ਆਪਣੀ ਫੇਵਰੇਟ ਲੈ ਕੇ ਆਉਣੀਆਂ ਜੋ ਉਹਨਾਂ ਨੂੰ
ਵੈਜ, ਨੋਨ -ਵੈਜ ਸਭ ਚੱਲ ਜਾਏਗੀ
ਨੋਨ- ਵੈਜ ਤੇ ਨਾ ਘੱਟ ਨੇ ਕਿਉਂਕਿ ਦੋ ਤਿੰਨ ਜਿਹੜੀਆਂ ਨੇ ਨਾ ਉਹ ਜਿਹੜੇ ਹਿੰਦੂ ਹਿੰਦੂ ਹੈਗੀਆਂ ਨੇ ਉਹ ਹੈਗੀਆਂ ਨੇ ਤੇ ਉਹ ਸ਼ਾਇਦ ਨਾ ਹਾਂ ਤੇ ਤੁਸੀਂ ਵੈਜ ਕੋਸ਼ਿਸ਼ ਕਰਿਆ ਜੇ ਵੈਜ ਜੀ ਹੋਜੇ ਵੈਜ ਹੀ ਵੈਸੇ ਸਈ ਰਹਿੰਦੀ ਏ
ਹਾਂ ਅੱਛਾ, ਅੱਛਾ ਹਾਂ ਅੱਛਾ, ਅੱਛਾ ਠੀਕ, ਠੀਕ ਹ ਕੋਈ ਨੀ ਨੋਨ ਵੈਜ ਰਹਿਣ ਦਾਂਗੇ ਵ ਵੈਜ ਹੀ ਲਿਆਵਾਂਗੇ
ਹਾਂ
ਹੋਰ ਹੋਰ ਦੱਸੋ ਹਾਂ। ਬਣਾ ਲੋੋ ਕੋਈ ਨੀ
ਹਾਂ, ਸੰਡੇ ਨੂੰ ਮੈਂ ਕਿਹਾ ਚਲੋ ਇੱਥੇ ਵੀ ਛੁੱਟੀ ਹੁੰਦੀ ਹੈ। ਜੈਸ ਵਿ ਘਰ ਹੀ ਹੋਣਗੇ ਥੋੜਾ ਬਹੁਤਾ ਵੇਖ ਲੈਣਗੇ ਆਪਣੇ ਆਪ ਵੇਖ ਕਰਨਗੇ ਤੁਹਾਡੇ ਉੱਥੇ ਵੈਸੇ ਕਦੋਂ ਮਾਰ ਕੇ ਮਾਰਕੀਟ ਬੰਦ ਹੁੰਦੀ ਹੈ
ਸਾਡੇ ਹਾਂ ਸੰਡੇ ਅ ਟਿਊਜ਼ਡੇ ਬੰਦ ਹੁੰਦੀ ਸਾਡੇ ਮਾਰਕੀਟ ਇੱਕ ਟਿਊਸਡੇ ਨੂੰ ਤੇ ਇੱਕ ਸੰਡੇ ਨੂੰ ਦੋ ਦਿਨ ਬੰਦ ਹੁੰਦੇ
ਅੱਛਾ ਦੋ ਦਿਨ ਬਦ ਹੁੰਦੀ ਹੈ ਸਾਡੇ ਸਾਡੇ ਇੱਥੇ ਟਿਊਸਡੇ ਨੂੰ ਬੰਦ ਹੁੰਦੀ ਹੈ
ਹਾਂ ਇੱਥੇ ਦੋ ਦਿਨ ਹੁੰਦੀ ਹੀ
ਅ ਫੇਰ ਕੀ ਘਰ ਹੀ ਰਹਿੰਦੇ ਨੇ ਜਾਂ ਕਿਸਧਰੇ ਘੁੰਮਣ ਫਿਰਨ
ਨਹੀਂ ਉਹ ਤੇ ਹੁਣ ਬੰਦਿਆਂ ਦਾ ਹੈ ਉਹ ਕੋਚਿੰਗ ਦਿੰਦੇ ਨੇ ਨਾ ਬਚ ਚੇਆ ਨੂ ਬੈਡਮਿੰਟ ਦੀ ਮੇਰੇ ਵੱਡਾ ਬੇਟਾ ਬੈਡਮਿੰਟਨ ਪਲੇਅਰ ਹੈ ਛੋਟਾ ਵੀ ਬੈਡਮਿੰਟਨ ਪਲੇਅਰ ਏ ਹਾਂ ਹਾਂਜੀ ਵੱਡੇ ਨੇ ਤਾਂ ਨੈਸ਼ਨ ਨਲ ਵੀ ਖੇਡਿਆ ਖੇਲੋ ਇੰਡੀਆ ਨੈਸ਼ਨਲ ਬ੍ਰੋਂਜ ਮੈਡਲ ਜਿੱਤਿਆ ਉਹਨੇ ਤੇ ਉਹ ਫੇਰ ਗੁੜਗਾਵ ਰਹਿੰਦੇ ਉਥੇ ਅਤੇ ਬਾਹਰ ਹੀ ਰਹਿਦਾ ਹੈ ਤੇ ਇਸ ਕਰਕੇ ਇਹ ਕੋਚਿੰਗ ਦਿੰਦੇ ਨੇ ਬੱਚੇ ਬੱਚਿਆਂ ਨੂੰ ਅਕੈਡਮੀ ਦੇ ਵਿੱਚ ਹਾਂ ਤੇ ਫਿਰ ਛੁੱਟੀ ਦਾ ਤਾਂ ਮਤਲਬ ਵੀ ਨਹੀਂ ਹੈ ਫਿਰ ਇਹਨਾ ਨੂੰ ਟਾਈਮ ਨੀ ਹੁੰਦਾ ਚਲੇ ਜਾਂਦੇ ਨੇ
ਨਹੀਂ ਸਹੀ ਹੈ ਫੇਰ ਹਾਂ ਕੋਈ ਕੋਈ ਕੰਮ ਐਸੇ ਹੁੰਦੇ ਨੇ ਜਿਹ ਕੋਈ ਛੂਟ
ਹਾਂ ਤੇ ਵੈਸੇ ਆਪਣਾ ਘਰ ਦਾ ਕੰਮ ਵੀ ਹੈ ਸੈਨੇਟਰੀ ਦਾ ਕੰਮ ਦੋਨੋ ਕੰਮ ਹੋ ਜਾਦੇ ਨੇ ਏਹ ਫਰੀ ਜ਼ਿਆਦਾ ਬਿਜੀ ਰਹਿੰਦੇ ਨੇ
ਤੇ ਉਹ ਫੇਰ ਤੁਸੀਂ ਘਰੋਂ ਹੀ ਕਰਦੇ ਉਹ ਵਾਲਾ ਸੈਨੇਟਰੀ ਦਾ ਘਰੋਂ ਹੀ ਕਰਦੇ ਨੇ ਕੰਮ
ਸੈਨੇਟਰੀ ਦੀ ਹਾਂ ਹਾਂ ਤੇ ਆਪਣਾ ਦੂਸ ਥੋੜਾ ਸ਼ਾਮ ਦਾ ਆਪਣਾ ਵਿਹਲੇ ਹੁੰਦੇ ਨੇ ਪੰਜ ਛੇ ਵਜੇ ਵਿਹਲੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਕੋਚਿੰਗ ਦੇਣ ਚਲੇ ਜਾਂਦੇ ਨ
ਚਲੋ ਜੀ ਠੀਕ ਹੈ ਵਧੀਆ ਹੈ ਤੇ ਕਰਮਾ ਚ ਹੋਰ ਠੀਕ ਏ ਤੁਹਾਡੇ ਦੋ ਬੇਟੇ ਨੇ
ਹਾਂਜੀ ਦੋ ਹਾਂਜੀ ਹਾਂਜੀ ਇੱਕ ਬੇਟੀ ਦੋ ਬੇਟੇ ਨਹੀਂ ਨਹੀਂ ਬੇਟੀ ਨੇ ਹੁਨੇ ਟਵੈਲਥ ਟਵੈਲਥ ਕੀਤਾ ਐਸੀ ਸਾਲ ਹਾਂ ਅਜੇ ਛੋਟੀ
ਹੋਰ ਕੀ ਲਿਆ ਟਵੇਲਥ ਮਤਲਬ ਕੋਮਰਸ
ਬੈਂਕਿੰਗ ਦਾ ਕੋਰਸ ਕਹਿੰਦੀ ਕਰਨ ਵਾਸਤੇ
ਅੱਛਾ ਚਲੋ ਜੀ ਬੱਚਿਆਂ ਨੂੰ ਜੋ ਜਿਹਦੇ ਇੰਟਰਸਟ
ਹਾਂ ਬੱਚਿਆਂ ਨੂੰ ਪੜ੍ਹਨਾ ਤਾਂ ਬਹੁਤ ਜ਼ਰੂਰੀ ਆਪਣੇ ਪੈਰਾਂ ਤੇ ਖਲੋ ਜਾਣੇ ਬੱਚ ਚੇ ਤਾਂ ਵਧੀਏ ਜ਼ਿਆਦਾਤਰ ਜ਼ਿਆਦਾਤਰ ਤੇ ਕੁੜੀਆਂ ਪੈਰਾਂ ਤੇ ਖਲੋ ਜਾਣ ਨਾ ਉਹ ਸਭ ਤੋਂ ਜ਼ਿਆਦਾ ਬੈਸਟ ਤੇ
ਹਾਂਜੀ ਇਹ ਤੇ ਹੈ ਹੀ ਆ ਉਹਨਾਂ ਨੇ ਆਪਣੇ ਅਗਲੇ ਘਰ ਜਾਣਾ ਹੈ ਆਪਣੇ ਪੈਰਾਂ ਤੇ ਹੋਣ ਤੇ ਸਟੈਂਡ ਤੇ ਮਤਲਬ ਆਪਣਾ ਫੈਸਲੇ ਸ਼ੂ ਕੁਝ ਸਕਦੇ ਨੇ ਬੱਚੇ ਅੱਜ ਕੱਲ ਦੇ ਹਾਂ ਨਹੀਂ ਸਹੀ ਹੈ ਵਧੀਆ ਅੱਛੀ ਸੋਚ ਹੈ ਤੁਹਾਡੀ। ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਵ ਤਾਂ ਹੀ ਅੱਜ ਕੱਲ ਤੇ ਕੰੋਂਪੀਟੀਸ਼ਨ ਏਨਾ ਹੈਗਾ ਵੀ ਬੱਚਿਆਂ ਨੂੰ ਪੜ੍ਹ ਲਿਖ ਜਾਣ ਤੇ ਕੁਛ ਆਪਣੇ ਆਪ ਹੀ ਆਪਣੀ ਲਾਈਨ ਚੂਸ ਕਰ ਲੈਂਦੇ
ਹੂ ਹੂ ਹੂ ਹਾਂਜੀ ਵੱਡਾ ਬੇਟਾ ਵੀ ਮੇਰਾ ਪੜ੍ਹਾਈ ਕਰਦਾ ਵੇ ਪੰਜਾਬ ਯੂਨੀਵਰਸਿਟੀ ਚ ਐਡਮਿਸ਼ਨ ਹੋਇਆ ਉਹਦਾ।
ਅੱਛਾ ਜੀ।
ਉੱਥੇ ਪੜ੍ਹਦਾ ਹੈ ਪੰਜਾਬ ਚੰਡੀਗੜ੍ਹ ਯੂਨੀਵਸਿਟੀ ਹੋਇਆ ਉਹਦਾ ਐਡਮਿਸ਼ਨ ਰਹਿੰਦਾ ਤੂੰ ਵੈ ਬਾਹ ਇੱਥੇ ਹੀ ਗੁੜਗਾਓ
ਹਮ
ਤੇ ਆਪਣਾ ਪੜ੍ਹਾਈ ਉੱਥੇ ਕਰਦਾ ਹੈ।
ਚਲੋ ਜੀ।
ਹਾਂ ਆਉਂਦੇ ਮਿਲਣ ਆਉਂਦੇ ਪੰਦਰਾਂ ਦਿਨ ਦਸ ਦਿਨ ਬਾਅਦ ਆ ਜਾਂਦੇ।
ਅੱਛਾ ਇਹ ਨਹੀਂ ਫੇਰ ਵੀ ਇਹਨੀ, ਦੂਰ ਹੀ ਪੈ ਜਾਂਦਾ ਤੁਹਾਡਾ ਕਾਰਵ ਤੇ ਉੱਥੋਂ ਫਿਰ ਵੀ ਆ ਜਾਂਦਾ ਹਾਂ ਨਹੀਂ ਮਨ ਨੀ ਲੱਗਦਾ ਹੁੰਦਾ ਨਾ ਕਈ ਬੱਚੇ ਪੇਰੈਂਟਸ ਨਾਲ ਜ਼ਿਆਦਾ ਪੈਚਡਉਂਦੇ ਨੇ,
ਹਾਂ ਲੇਕਿਨ ਉਹਦੇ ਵਿੱਚ ਨਾ ਇਹ ਹੁੰਦਾ ਕਿ ਛੁੱਟੀ ਵੀ ਨਹੀਂ ਕਰ ਸਕਦੇ ਪ੍ਰੈਕਟਿਸ ਖਰਾਬ ਹੁੰਦੀ ਐਂ। ਵਿੱਚ ਇਹ ਵੀ ਹੈ ਨਾ,
ਅੱਜ-ਕੱਲ੍ਹ ਤੇ ਵਰਕ ਫਰੋਮ ਹੋਮ ਹੀ ਹੋ ਜਾਂਦਾ ਹੈ ਨਾ ਤੇ, ਘਰ ਵੀ ਤਾਂ ਮਤਲਬ ਕਰ ਸਕਦੇ ਨੇ ਔਨਲਾਈਨ ਕੰਮ ਸਹੀ ਲੈਣ ਤੇ ਹਾਂ ਮੇਰਾ ਭਨੇਵਾ ਹੈਗਾ ਨਾ ਉਹ ਵੀ ਕਰਦਾ। ਬਾਹਰ ਤੇ ਫੇਰ ਉਹ ਤਿੰਨ ਚਾਰ ਦਿਨ ਤੇ ਚਲਾ ਜਾਂਦਾ ਵ ਛੁੱਟੀ ਲੈਣੀ ਹੋਏ ਨਾ ਤੇ ਘਰ ਲੈ ਆਂਦਾ।
ਹਾਂ ਹੋਰ ਲਾਈਨ ਬੱਚੇ ਕਰਦੇ ਨੇ ਕੰਮ ਤੇ,
ਹਾਂ, ਵਧੀਆ ਅੱਜ-ਕੱਲ੍ਹ ਤੇ ਔਨਲਾਈਨ ਈ ਸਾਰੇ, ਕੰਮ ਹੋ ਰਹੇ ਨੇ, ਸਭ ਕੁਛ ਹੋਮ ਸਹੀ ਹੋ ਰਿਹਾ ਜੀ ਅੱਜ ਲ ਤਾਂਹੀ ਤੇ ਮਿਲਣਾ ਜੁਲਣਾ ਘੱਟ ਹੋ ਗਿਆ ਸਭ ਕੁਛ ਹਾਲ, ਚੱਲ ਵੀ ਫੋਨ ਤੇ ਪੁੱਛ ਲਈਦਾ। ਵੀਡੀਓ ਕਾਲ ਕਰਕੇ ਵੇਖ ਲਈ ਦਾ ਵੇ ਕਿਸ ਹਾਲਾਤ ਚ
ਮਿਲਣਾ ਜਿੰਨਾ ਵਿਕਾਸ਼ਤਾ ਹੋਇਆ ਸਾਰੀਆਂ,
ਅਸੀ ਤੇ ਮੈਂ ਅਸੀਂ ਵਸਤੇ ਆਪਣਾ ਟੈਮ ਬੜਾ ਮਿਸ ਕਰਨੇ ਹੈਗੇ ਆ ਉਹ ਟੈਮ ਵਧੀਆ ਸੀ ਨਾ ਫੋਨ ਸੀ ਨਾ ਝੰਜਟ ਸੀ। ਕੁੱਛ ਬਸ ਆਪਣੀ ਮਸਤੇ ਸਭ ਕੁੱਛ ਸਾਰੇ ਕੰਮ ਬੜੇ ਵ
ਅੱਜ-ਕੱਲ੍ਹ ਬੱਚੇ ਫੋਨ ਬਿਜੀ ਰਹਿੰਦੇ ਨੇ ਕਿਸੇ ਨਾਲ ਕੋਈ ਮਤਲਬ ਨ ਸੱਠ ਅੱਠ
ਉਹੀ ਕਹਿ ਰਹੀਆਂ ਸਾਰੇ ਰਿਸ਼ਤਿਆਂ ਦੀ ਜਗ੍ਹਾ ਨਾ ਫੋਨਾ ਨੇ ਲੈ ਲਈ ਹੋਈ ਐ ਬਸ ਇਕ ਓਗਲੀ ਚਲਾਈ ਜਾਓ। ਫੋਨ ਤੇ ਸਾਰੇ ਕੰਮ ਕਰੀ ਜਾਓ ਵਧਾਈਆਂ ਵੀ ਦੇ ਦੋ ਦੁੱਖ-ਸੁੱਖ ਵੀ ਵੰਡ ਲੋੋ ਸਭ ਕੁਛ ਕਰਲੋ।
ਕਹੀਆਂ ਨੂੰ ਬਾਹਨਾ ਮਿਲ ਗਿਆ ਚਲੋ ਅੱਛੀ ਗੱਲ, ਫੋਨ ਆ ਕਹਦੇ ਉਹਨੂੰ ਜਾਣਾ ਨੀ ਪਏਗਾ।
ਉਹੀ ਤੇ ਕਹਿ ਰਹੀ ਹਾਂ ਪਰ ਹੁਣ, ਪਰ ਉਹ ਟਾਈਮ ਬੜਾ ਅੱਛਾ ਸੀ ਇੱਕ ਦੂਜੇ ਨਾਲ ਮਿਲਦੇ ਸੀ। ਸੀ ਆਦੇ ਜਾਂਦੇ ਸੀ ਤੇ ਬਹੁਤ ਅੱਛਾ ਟਾਈਮ ਸੀ ਸਾਡਾ ਤੇ ਹੁਣ ਤੇ ਚੱਲ ਹਾਂਜੀ ਹੁਣ ਤੇ ਬੱਚਿਆਂ ਨੂੰ ਇੰਟਰਸਟ ਹੀ ਨੀ ਹੈਗਾ ਕੋਈ। ਚਲੋ ਫੇਰ ਮੈਂ ਤੁਹਾਡਾ ਆ ਕੁਛ ਪੱਕਾ ਸਮਝ ਲਾਵਾਂ ਨਾ ਤੁਸੀਂ ਫੇਰ, ਚਲੋ ਫੇਰ ਮੈਂ ਬਾਕੀਆਂ ਨਾਲ ਗੱਲ ਕਰਕੇ ਨਾ ਦਿਨ ਡਿਸਾਈਡ ਕਰਕੇ ਤੁਹਾਨੂੰ ਫੋਨ ਕਰਨੀ ਆ ਠੀਕ ਹੈ ਚਲੋ ਜੀ ਸਤਿ ਸ੍ਰੀ ਅਕਾਲ ਜੀ